ਹੈੋ
ਅਕਾਲ ਜੀ।
ਹੈਲੋ।
ਹੇਲੋ।
ਹੈਲੋ।
ਆਰੀ ਏ ਆਵਾਜ਼।
ਹਾਂਜੀ ਹਾਂਜੀ ਆ ਰਹੀ ਏ ਵੀਰ ਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ ਸਸ਼ੀ ਕਾਲ ਜੀ ਹੋਰ ਕਿੱਦਾਂ।
ਬਸ ਵਧੀਆ ਤੁਸੀਂ ਸੁਣਾਓ।
ਹੈਲੋ ਕੀ ਕਰ ਰੇ ਓ ਮੈਂ ਕਯਾ।
ਹਾਂਜੀ ਵਾਜ਼ ਕਟੀ ਗਈ ਸੀ ਮੈਂ ਕੁੱਛ ਨੀ ਬਸ ਬੈਠਾ ਸੀ ਦੇਖ ਰਿਆ ਸੀ। ਆਹੋ ਕੀ ਅੱਜ ਕਲ ਪੋਲਿਊਸ਼ਨ ਦਾ ਕੀ ਹਾਲ ਹੋ ਰਿਐ।
ਹਾਂਜੀ ਓਹੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਪੋਲਿਊਸ਼ਨ ਬਾਰੇ ਕੀ ਵੀ ਅੱਜ ਤਾਂ। ਕਿੰਨਾ ਪੋਲਿਊਸ਼ਨ ਫੈਲ ਰਿਐ ਅੱਜ ਦੇਖਿਆ ਜਾਏ ਤੇ।
ਹਾਂਜੀ ਹਾਂਜੀ। ਹਾਂਜੀ ਐਥੇ ਵਿਜ਼ਬਿਲਿਟੀ ਵੀ ਘੱਟ ਹੋ ਗਈ ਹੈਗੀ ਨਜ਼ਰ ਆਣਾ।
ਕਾਰਨ ਓਦੇ ਕਾਰਨ ਓਦੇ ਕਾਰਨ ਕਿੰਨੀ ਮਤਲਬ ਪੋਲਿਊਸ਼ਨ ਕਾਰਨ ਕਿੰਨੀ ਬਿਮਾਰੀਆਂ ਫੈਲ ਰੀਆਂ ਦੇਖਿਆ ਜਾਏ ਤੇ। ਹੁਣ ਕੋਈ ਅਹ ਜੈਵੇਂ ਹਾਂਜੀ।
ਅਸਥਮਾਂ ਦੇ ਮਰੀਜ਼ ਵੱਧਦੇ ਜਾਰੇ ਨੇ ਕਾਫ਼ੀ ਜਾਦਾ।
ਹਾਂਜੀ ਇਹੀ ਪੋਲਿਊਸ਼ਨਨ ਕਾਰਨ ਹੀ ਹੋ ਰਿਹਾ। ਕਹਿੰਦੀ ਹਮ। ਹਾਂਜੀ ਹੁਨ ਦੇਖਿਆ ਜਾਏ ਤੇ ਗੌਰਮੈਂਟ ਜਿਹੜੇ ਮਤਲਬ ਅ ਜਿਹੜੇ ਆ ਮਤਲਬ ਇਹ ਵਾਲੇ ਸੈਕਟਰ ਹੈਗੇ ਨੇ ਪੋਲਿਊਸ਼ਨ ਵਾਲੇ ਸੈਕਟਰ ਹੈਗੇ ਆ ਇਹਨੂੰ ਮਤਲਬ। ਅਲੱਗ ਕਰਨੇ ਚਾਹੀਦੇ ਨੇ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਾਸਤੇ ਇਹ ਹੀ। ਕਾਰਨ ਹੈਗਾ ਵੈਸੇ ਤੁਹਾਡੇ ਹਿਸਾਬ ਨਾਲ ਮਤਲਬ ਕੀ ਕਾਰਨ ਹੈਗਾ ਇਹਨੂੰ ਕੰਟਰੋਲ ਕਰਨ ਆਸਤੇ ਪੋਲਿਊਸ਼ਨ ਕਿਵੇਂ ਕਰ ਸਕਦੇ ਆ। ਕੰਟ੍ਰੋਲ।
ਪੋਲਿਊਸ਼ਨ ਤਾਂ ਮੇਰੇ ਅਕੋਡਿੰਗਲੀ ਕਿ ਇੱਕ ਐਸਾ ਨੋਰਮ ਹੈ ਜਿਹਨੂੰ ਤੁਸੀਂ ਏਅਰ ਫਿਲਟਰਸ ਦੇ ਥਰੂ ਹੀ ਕਰ ਸਕਦੇ ਹੋ ਸੋਲਵ ਕਿਉੰਕੀ ਅ ਕਾਫੀ ਘੰਟੇ ਟ੍ਜ਼ ਨੇ ਏਅਰ ਫਿਲਟਰਸ ਲਾਏ ਹੁੰਦੇ ਨੇ ਵੱਡੇ ਵੱਡੇ ਬਹੁਤ ਜਿਹੜੇ ਪੋਲਿਊਸ਼ਨ ਨੂੰ ਸੋਕ ਦੇ ਏ ਔਰ ਥੋੜਾ ਫ਼੍ਰੇਸ਼ ਏਅਰ ਬਾਰ ਕੱਢਦਾ ਏ ਓਹੀ ਹੈ ਅ ਪਰਸਨਲ ਲੈਵਲ ਤੇ ਵੀ ਸਾਨੂੰ ਏਅਰ ਪਿਊਰੀਫਾਇਰਸ ਘਰਚ ਦੇਣੇ ਚਾਹੀਦੇ ਸਬਸਿਡੀ ਦੇ ਤੌਰ ਤੇ ਵੀ ਗੌਰਮੈਂਟ ਦੀ ਤਰਫੋਂ।
ਪਰ ਵੈਸੇ ਦੇਖਿਆ ਜੇ ਤੇ ਅ ਜੇਵੇਂ ਹੁਨ ਅੱਜ ਦੇ ਟਾਈਮ ਵਿੱਚ ਹਰ ਘਰ ਇੱਕ-ਇੱਕ ਨਾ ਇੱਕ ਫੈਕ ਟ੍ਰੀ ਹੈਗੀ ਏ ਜੇਵੇਂ ਹੁਨ ਦੇਖਿਆ ਜੇ ਤੇ ਹੁਨ ਫੈਕਟਰੀਆ ਵੀ ਕਈ ਤਰਾ ਦੇ ਪੋਲਿਊਸ਼ਨ ਕਰਦੀ ਐ ਇੱਕ ਏਅਰ ਪੋਲਿਊਸ਼ਨ ਹੋ ਗਿਆ ਹੋਰ ਇੱਕ ਵਾਯੂ ਪ੍ਰਦੂਸ਼ਣ ਹੋ ਗਿਆ, ਸਾਊਂਡ ਪੋਲਿਊਸ਼ਨ ਹੋ ਗਿਆ।
ਹਾਂਜੀ-ਹਾਂਜੀ।
ਹੋਰ ਅ ਜੇਵੇਂ ਜਿਹੜਾ ਗੰਦਾ ਪਾਨੀ ਨਿਕਲਦਾ ਤੇਜਾਬ ਵਾਲਾ ਪਾਨੀ ਨਿਕਲਦਾ।
ਹਮ ਵਾਟਰ ਪੋਲਿਊਸ਼ਨ ਵੀ ਹੋ ਗਿਆ।
ਵਾਟਰ ਪੋਲਿਊਸ਼ਨ ਵੀ ਹੋ ਗਿਆ ਓਹ ਵੀ ਮਤਲਬ ਕਿ ਐਵੀ ਪੋਲਿਊਸ਼ਨ ਵਿੱਚ ਹੀ ਆ ਗਿਆ ਮਤਲਬ ਗੰਦਾ ਹੀ ਵੀ ਐ ਵੀ।
ਸਾਡੇ ਇਨਵਾਇਰਮੈਂਟ ਲਈ ਬਹੁਤ ਬੁਰਾ ਵੈਸੇ।
ਹਾਂਜੀ ਇਨਵਾਇਰਮੈਂਟਲ ਮਤਲਬ ਖ਼ਤਮ ਹੋਈ ਜਾ ਰਿਹਾ।
ਹਨ ਤੁਸੀ ਦੇਖੋ ਨਾ ਕਿ ਚਿੜੀਆ ਵਗੈਰਾ ਵੀ ਹੁਨ ਘੱਟ ਹੁੰਦੀ ਜਾ ਰਹੀ ਧੀਰੇ-ਧੀਰੇ। ਕੋਵੇ ਵੀ ਨਜ਼ਰ ਨੀ ਆ ਰਹੇ।
ਹਮ ਵੈਸੇ ਤੇ ਅਹ ਇੱਕ ਹੋਰ ਕਾਰਨ ਹੈਗਾ ਵੈਸੇ ਇਹਦਾ ਜੇ, ਜੇ ਅਗਰ ਅਸੀ ਜਿਵੇਂ ਪੇੜ-ਪੂੜ ਲਗਾਈਏ ਤਾ ਹੋ ਸਕਦਾ ਪੇੜ ਨਾਲ।
ਹਾਂਜੀ।
ਹਾ ਮਤਲਬ ਜੈਵੇ ਅ ਜੈਵੇਂ ਹੂੰ ਇਨਵਾਇਰਮੈਂਟਲ ਆਪਾ ਆਪਣਾ ਠੀਕ ਰੱਖੀਏ ਜੈਵੇ ਪੇੜ-ਪੂੜ ਲਗਾਈਏ। ਤੇ ਕਾਫ਼ੀ ਹੱਦ ਤੱਕ ਪੋਲਿਊਸ਼ਨ ਕੰਟਰੋਲ ਹੋ ਸਕਦਾ।
ਸਭ ਤੋਂ ਵੱਡਾ ਤੇ ਉਹ ਹੈ ਅਹ ਮੇਨ ਰੀਜ਼ਨ ਕਿ ਅਹ ਸਭ ਤੋਂ ਵੱਡਾ ਸੋਰਸ ਆਫ ਜਿਹੜਾ ਆਕਸੀਜਨ ਹੈ ਉਹ ਆ ਰਿਹਾ ਸਮੁੰਦਰ ਤੇ ਹੀ ਤੇ ਅਸੀਂ ਉਸੇ ਨੂੰ ਵੀ ਸਭ ਤੋਂ ਜਾਦਾ ਗੰਦਾ ਕਰ ਰਹੇ ਆ। ਜਿਵੇਂ ਨਦੀਆ ਦੇ ਅੰਦਰ ਵੀ ਅਸੀ ਜਿਹੜੇ ਪੋਲਿਊਸ਼ਨ ਜਿਹੜਾ ਹੈ ਉਹ ਛੱਡ ਰਹੇ ਹਾ। ਸੀਵਰੇਜ ਦਾ ਵੇਸਟੇਜ ਹੈ ਓਹ ਬਿਨਾ ਪ੍ਰੋਸੈਸਿੰਗ ਹੁੰਦੇ ਹੀ ਪਾਣੀ ਦੇ ਅੰਦਰ ਚੱਲੇ ਜਾਂਦਾ ਸੀਵਰੇਜ ਓਵੇਂ ਦਾ ਓਵੇਂ ਹੀ। ਤੇ ਓਹ ਪਾਨੀ ਨੂੰ ਪੋਲਿਊਟ ਕਰ ਦਿੰਦਾ। ਫਿਰ ਓਹੀ ਨਦੀਆਂ ਅੱਗੇ ਸਮੁੰਦਰ ਚ ਮਿਲਦੀਆ ਨੇ ਓਹ ਸਮੁੰਦਰ ਵੀ ਓਦਾਂ ਹੀ ਪੋਲਿਊਟ ਹੋਈ ਜਾ ਰਿਹਾ। ਤੇ ਓਹ ਸਭ ਤੋਂ ਵੱਡਾ ਮੇਨ ਸੋਰਸ ਹੈਗਾ ਜਿਹੜਾ ਸਮੁੰਦਰ ਹੈ ਓਕਸੀਜਨ ਬਨਾਨ ਦਾ ਇਸ ਦੁਨੀਆ ਦੇ ਅੰਦਰ। ਓਹ ਪੇੜ ਅਗਰ ਚਲੇ ਵੀ ਜਾਨ ਔਰ ਅਗਰ ਸਾਰੇ ਪੇੜ ਖਤਮ ਹੋ ਜਨ। ਫੇਰ ਵੀ ਜੋ ਸਮੁੰਦਰ ਇੰਨਾ ਕੈਪੇਬਲ ਐ ਕਿ ਓਹ ਇਨੀ ਆਕਸੀਜਨ ਲਿਆ ਸਕਦਾ ਹੈ ਕਿ ਆਰਾਮ ਨਾਲ ਇਨ ਸਾਨ ਜੀ ਸਕਦਾ।
ਅੱਛਾ-ਅੱਛਾ ਹੁਨ ਜੇਵੇ ਹੁਨ ਮਤਲਬ ਕਿ ਅ ਕਈ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਕਈ ਐਸੀ ਮਤਲਬ ਆਈਡੀਆ ਬਨ ਗਈਆ ਜੇਵੇ ਹੁਨ ਜਿੰਨੇ ਫਲੋਵਰ ਹੋਨ ਤੇ ਓਨੇ ਪਲਾਂਟ ਓਨੇ ਪਲਾਂਟ ਗਰੋ ਕਰਦੇ ਨੇ ਕੇ ਵੀ ਇਹ ਮੈਨੂੰ ਬਹੁਤ ਵਧੀਆ ਆਈਡੀਆ ਲੱਗਿਆ ਇਹ ਵੀ ਮਤਲਬ ਕਿ ਇੱਕ ਕਿਸਮ ਦਾ ਉਹਨੇ ਇੱਕ ਤਰਫੋਂ ਗਰੋਥ ਕਰਨ ਹਾਂਜੀ।
ਕੁਛ ਸ਼ੁਰੂਆਤ ਕੀਤੀ ਕਿਸੇ ਨੇ।
ਉਹੀ ਇਦਾਂ ਹੀ ਸਟੈਪਸ ਲੈਣ ਜੇ ਜਿੱਦਾਂ ਆਈ ਪੀ ਐਲ ਦੇ ਅੰਦਰ ਇੱਕ ਡੋਟ ਬੋਲ ਕਰਾ ਦਿੱਤੀ ਜਾਏ। ਤੇ ਉਹਦੇ ਅੰਦਰ ਤੇਰਾ ਪੇੜ ਲੱਗ ਜਾਂਦੇ ਤੇਰਾ ਇਕ-ਇਕ ਕਰ ਕੇ ਗਿਆਰਾ ਪੇੜ ਲੱਗ ਜਾਂਦੇ ਨੇ। ਉਹ ਵੀ ਅੱਛਾ ਇਨੀਸ਼ੀਏਟਿਵ ਹੈ ਪਰ ਮੇਨ ਗੱਲ ਉਹ ਹੈ ਕਿ ਉਹ ਲਗਾ ਤੇ ਜਾਂਦੇ ਨੇ ਪੇੜ ਪਰ ਬਾਦ ਚ ਉਹ ਪੇੜਾਂ ਦਾ ਬਣਦਾ ਕੀ ਏ। ਉਹ ਬਣਨ ਚ ਬਹੁਤ ਟਾਈਮ ਲੈ ਲੈਂਦੇ ਨੇ।
ਹਾਂਜੀ-ਹਾਂਜੀ। ਹਾਂਜੀ। ਹੈਲੋ। ਬਾਚ ਲੈ ਜਾਂਗੇ ਤੁਹਾਨੂੰ ਮੈਂ ਲੈ ਜਾਂਗੀ। ਮੈਂ ਕਹਿ ਰਿਹਾ ਸੀ ਅਗਰ ਦੇਖਿਆ ਜੇ ਹੁਣ ਜਿਹੜੇ ਛੋਟੇ-ਛੋਟੇ ਬੱਚੇ ਹੈਗੇ ਨੇ ਉਹਨਾਂ ਨੂੰ ਮਤਲਬ ਕਿ ਕਿੰਨੀ ਜਲਦੀ ਬਿਮਾਰੀਆਂ ਫੜ ਰਹੀਆਂ।
ਹਮ ਉਹੀ ਬਸ ਮੇਨ ਤੇ ਰੈਸਪੀਰੇਟਰੀ ਸਿਸਟਮ ਹੈ ਸਾਡਾ। ਫੇਫੜਿਆਂ ਦੇ ਅੰਦਰ ਜੋ ਚੀਜ਼ ਜਾਏਗੀ ਉਹੀ ਬਹੁਤ ਜ਼ਿਆਦਾ ਰਿਐਕਟ ਕਰੇਗੀ ਹਾਰਟ ਦੇ ਉੱਤੇ ਵੀ ਸਾਡੇ ਲੰਗਸ ਦੇ ਉੱਤੇ ਵੀ ਜੇ ਅਸੀਂ ਬ੍ਰਰੀਥਿੰਗ ਪ੍ਰੋਪਰ ਨਹੀਂ ਕਰ ਪਾਵਾਂਗੇ ਤੇ ਫੇਰ ਉਹ ਕਿਸੇ ਨੂ ਜਨਰੇਟ ਹੋਣੀ ਬੰਦ ਹੋ ਜੇਗੀ ਉਹ ਜਨਰੇਟ ਹੋਣੀ ਬੰਦ ਹੋ ਜੇਗੀ ਤੇ
ਪਹਿਲੇ ਦੇ ਟੈਮ ਪਹਿਲੇ ਦੇ ਟਾਈਮ ਵਿੱਚ ਜਿਹੜੇ ਹੁਣ ਬੱਚੇ ਹੁੰਦੇ ਸੀ ਬਜ਼ੁਰਗ ਹੁੰਦੇ ਸੀ ਜੋ ਵੀ ਹੁੰਦੇ ਸੀ। ਉਹ ਮਤਲਬ ਇੰਨੀ, ਇੰਨੀ ਏਜ ਕੈਵੇਂ ਕਰ ਲੈਂਦੇ ਸੀ। ਮਤਲਬ ਉਹ ਇੰਨੀ-ਇੰਨੀ ਏਜ ਕਿਵੇਂ ਸਰਵਾਈਵ ਕਰ ਲੈਂਦੇ ਸੀ ਇੰਨੀ- ਇੰਨੀ ਏਜ ਇਹ ਵੀਤ ਉਸ ਟੈਮ ਇਨਵਾਇਰਮੈਂਟੱਲ ਇੰਨਾ ਗੰਦਾ ਨਹੀਂ ਹੁੰਦਾ ਸੀ। ਹੁਣ ਜਿੰਨਾ ਹੋ ਗਿਆ।
ਹਾਂਜੀ-ਹਾਂਜੀ ਹੁਣ ਬੜਾ ਫ਼ਰਕ ਪੈ ਗਿਆ ਉਸ ਟਾਈਮ ਤੇ ਕਿ ਲੋਕੀ ਦੇਸੀ ਖੁਰਾਕ ਆਪ ਖਾਂਦੇ ਸੀਗੇ ਅਹ ਮਤਲਬ ਕੈਮੀਕਲ ਫੈਕਟਰੀਜ਼ ਨਹੀਂ ਹੋਇਆ ਕਰਦੀ ਸੀ ਤਾਂ ਇਡੇ ਵੱਡੇ ਲਾਰਡ ਲ ਤੇ ਮੈਨੂਫੈਕਚਰਿੰਗ ਕੰਪਨੀ ਨੀ ਹੋਇਆ ਕਰਦੀ ਸੀ ਜੋ ਕਿ ਇੰਨਾ ਪੋਲਿਊਸ਼ਨ ਕ੍ਰੀਏਟ ਸਕੇ ਉਸ ਟਾਈਮ ਛੋਟੇ-ਛੋਟੇ ਸਿਰਫ ਮੋਸਟਲੀ ਜੋ ਮੈਨੂਫੈਕਚਰਿੰਗ ਹੁੰਦੀ ਸੀ ਉਹ ਲੋਹੇ ਦੀ ਉਹ ਜ਼ਿਆਦਾ ਵੱਡੇ ਸਕੇਲ ਤੇ ਨਹੀਂ ਹੁੰਦੀ ਸੀ। ਜਾਂ ਇੱਟਾਂ ਦੇ ਪੱਠੇ ਹੁੰਦੇ ਸੀ ਉਹਨਾਂ ਨਾਲ ਜਿਹੜਾ ਧੂੰਆ ਨਿਕਲਦਾ ਸੀ ਬਸ ਉਹੀੜਾ ਥੋੜਾ ਜਿਹਾ ਮੇਜਰ ਸੋਰਸ ਸੀਗਾ ਉਸ ਟਾਇਮ ਪਰ ਹੁਣ ਤੇ ਜੋ ਬਹੁਤ ਵੱਡੇ-ਵੱਡੇ ਪਲਾਂਟ ਲੱਗ ਚੁੱਕੇ ਨੇ ਹਰ ਇੱਕ ਚੀਜ਼ ਦੇ
ਹਾਂਜੀ ਹੁਣ ਵੀ ਅਸੇ ਅਰ ਦੇਖਿਆ ਜਾਏ ਤੇ ਅਗਰ ਦੇਖਿਆ ਜੇ ਤਾਂ ਜਿਵੇਂ ਹੁਣ ਆਪਾਂ ਪਲਾਂਟ ਲਗਾਵਾਂਗੇ ਤੇ ਇਹਦੇ ਨਾਲ ਵੀ ਕਾਫੀ ਬੈਨੀਫਿਟਸ ਹੁੰਦੇ ਨੇ ਕਿ ਨਹੀਂ ਹੁੰਦੇ ਬੈਨੀਫਿਟਸ ਪਲਾਂਟ ਲਗਾਣ ਨਾਲ
ਹਾਂ ਪਲਾਟਸ ਲਗਾਣ ਨਾਲ ਬੈਨੀਫਿਟਸ ਹੋਣਗੇ ਨਾ ਓਬਵੀਅਸਲੀ ਹੋਣਗੇ ਬਟ ਪਲਾਂਟਸ ਵੀ ਸਾਨੂੰ ਚੂਜ ਕਰਨੇ ਪੈਣਗੇ ਏਦਾਂ ਦੇ ਜਿਹੜੇ ਕਿ ਸੋਇਲ ਦੀ ਜਿਹੜੀ ਨਮੀ ਏ ਮੋਇਸਚਰ ਹੈ ਸੋਇਲ ਦੇ ਅੰਦਰ ਉਹ ਨਾ ਖ਼ਤਮ ਕਰਦੇ ਹੁਣ ਜਿਵੇਂ ਕਈ ਪੇੜ ਹੈਗੇ ਨੇ ਇੱਥੇ ਸਫੈਦੇ ਦੇ ਪੇੜ ਅਲੱਗ ਹੁੰਦੇ ਨੇ ਸਫੇਦੇ ਦਾ ਪੇੜ ਕਨੂੰ ਲੱਕੜ ਨੂੰ ਲੱਕੜ ਬੜੀ ਵਧੀਆ ਹੁੰਦੀ ਏ ਔਰ ਉੱਚੇ- ਉੱਚੇ ਉੱਗਦੇ ਨੇ ਵਧੀਆ ਲੇਕਿਨ ਉਹ ਧਰਤੀ ਦਾ ਜਿਹੜਾ ਪਾਣੀ ਉਹ ਸਾਰਾ ਸੌਕ ਲੈਂਦਾ ਸਫੈਦਾ ਖਤਮ ਕਰ ਦਿੰਦਾ ਜਮੀਨ ਬੰਜਰ ਕਰ ਦਿੰਦਾ।
ਅੱਛਾ-ਅੱਛਾ।
ਤਾਨੂੰ ਪਲਾਂਟੇਸ਼ਨ ਵੀ ਦੇਖ ਕੇ ਕਰਨੀ ਪਏਗੀ ਕਿ ਏਦਾਂ ਦੇ ਪੇੜ ੳਗਾਏ ਜਿਹੜੇ ਬਹੁਤ ਹੀ ਘੱਟ ਰਿਸੋਰਸਿਸ ਲੈਣ ਜ਼ਮੀਨ ਚ ਸਾਡੀ ਜ਼ਮੀਨ ਵੀ ਉਪਜਾਊ ਰਹੇ। ਅਤੇ ਆਕਸੀਜਨ ਵੀ ਵਧੀਆ ਜਨਰੇਟ ਕਰਨ ਔਰ ਨਾਲ ਦੇ ਨਾਲ ਜਲਦੀ ਵੀ ਹੋਣ ਜਿਹੜੇ ਜੈਨੇਟਿਕ ਮੋਡੀਫਿਕੇਚ ਜਿਹੜੀ ਅੱਜ-ਕੱਲ੍ਹ ਹੋ ਰਹੀ ਏ। ਉਹ ਵੀ ਕਰਨੀ ਚਾਹੀਦੀ ਹੈ ਪੇੜਾਂ ਚ
ਹੁਣ ਤਾਂ ਵੈਸੇ ਵੀ ਹਾਂਜੀ ਹੁਣ ਤੇ ਵੈਸੇ ਵੀ ਮਤਲਬ ਮਤਲਬ ਕਾਫੀ ਸੁਧਾਰ ਕਰਤਾ ਗੌਰਮੈਂਟ ਨੇ ਜਿਹੜਾ ਜਿਵੇਂ ਹੁਣ ਜਿਹੜੇ ਪੋਲਿਊਸ਼ਨ ਵਾਲੇ ਸੈਕ ਟਰ ਨੇ ਉਹ ਅਲੱਗ ਕਰਤੇ ਨੇ ਪਰ ਹੁਣ ਵੀ ਕਿੱਧਰ-ਕਿੱਧਰ ਹੋਇਆ ਇਦਾ ਸਲਿਊਸ਼ਨ ਕਿੱਧਰ-ਕਿੱਧਰ ਨਹੀਂ ਹੈਗਾ। ਹੁਣ ਸਾਡੇ ਐਧਰ ਦੇਖ ਲਓ ਤੁਸੀਂ- ਸਾਡੇ ਇੱਧਰ ਵੀ ਮਤਲਬ ਹਰ ਘਰ ਫੈਕਟਰੀ ਹੈਗੀ ਹਰ ਘਰ ਹੁਣ ਉਹਦੇ ਕਾਰਨ ਉਹਂਦੇ ਕਾਰਨ ਮਤਲਬ ਜਿਹੜੇ ਆਸ-ਪਾਸ ਦੇ ਲੋਕ ਹੈਗੇ ਉਹਨਾਂ ਨੂੰ ਪੋਲਿਊਸ਼ਨ ਹੂੰਦਾ ਸਾਊਂਡ ਪੋਲਿਊਸ਼ਨ ਹੁੰਦੀ ਏ।
ਹਾਂ ਨੋਇਸ ਪੋਲਿਊਸ਼ਨ ਤਾਂ ਬਹੁਤ ਜ਼ਿਆਦਾ ਹੈ।
ਹਾਂਜੀ ਉਹੀ ਉਹਂਦੇ ਕਾਰਨ ਹੋ ਰਿਹਾ।
ਉਹ ਫੇਰ ਕਦੀ ਕਦਾਰ ਜਦੋਂ ਸੰਡੇ ਵਗੈਰਾ ਦਾ ਹੁੰਦਾ ਛੁੱਟੀ ਹੁੰਦੀ ਤੇ ਅਜੀਬ ਜਿਹਾ ਲੱਗਦਾ ਇੱਕਦਮ ਸ਼ਾਂਤ।
ਹਾਂਜੀ ਹਾਂਜੀ ਹਾਂ ਸੰਡੇ ਵਿੱਚ ਬੰਦੇ ਨੂੰ ਚਾਹੀਦਾ ਹਨ ਉਦੇ ਵਿੱਚ ਵੀ। ਗਏ ਸਨ ਜਿਹੜਾ ਸਾਊਂਡ।
ਹਾਂਜੀ। ਹ ਉਹ ਵੀ ਸਹੀ ਗੱਲ ਰਹੀ ਹੈ ਤੁਹਾਡੀ ਆਵਾਜ਼ ਨੀ ਆ ਰਹੀੇ ਹੈਲੋ। ਹੈਲੋ ਹੈਲੋ ਹੈਲੋ ਹੈਲੋ ਹਾਂਜੀ ਤੁਹਾਡੇ ਵੱਲ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ ਹੈਲੋ ਹੈਲੋ। ਨਹੀਂ ਤਾਂ ਆਵਾਜ਼ ਨਹੀਂ ਆ ਰਹੀ ਸੋਰੀ। ਦੁਬਾਰਾ ਬੋਲੋਗੇ ਇੱਕ ਵਾਰੀ ਮੈਨੂੰ ਆਵਾਜ਼ ਨਹੀਂ ਆ ਰਹੀ। ਬਿਲਕੁਲ ਵੀ ਆਵਾਜ਼ ਨਹੀਂ ਆ ਰਹੀ। ਬਾਕੀ। ਪੋਲਿਊਸ਼ਨ ਦੇ ਉੱਤੇ ਤੇ ਮੈਂ ਤੇ ਏਹੀ ਕਹਾਂਗਾ ਤੁਹਾਨੂੰ ਕਿ। ਪੋਲਿਊਸ਼ਨ ਕੰਟਰੋਲ ਕਰਨਾ ਕਾਫ਼ੀ ਜ਼ਰੂਰੀ ਹੈਗਾ ਸਾਨੂੰ ਜਿਹੜੇ। ਅੱਜ ਕੱਲ੍ਹ ਗੱਡੀਆਂ ਜਿਹੜੀਆਂ ਦਸ ਸਾਲ ਪੁਰਾਣੇ ਡੀਜ਼ਲ ਦੀਆਂ ਨੇ। ਉਹਨਾਂ ਨੂੰ ਵੀ ਬੰਦ ਕਰਨਾ ਪੈਣਾ ਜਿਵੇਂ ਸਕ੍ਰੇਪ ਦਿੱਲੀ ਨੇ ਕੀਤਾ। ਅੱਛਾ ਹੋਇਆ ਤਾਂਹੀ ਬਾਕੀ ਸ਼ਹਿਰਾਂ ਵਿੱਚ ਹੋਣਾ ਚਾਹੀਦਾ। ਹੋਰ ਬਾਕੀ ਤਾਂ ਏ ਹੈ ਕਿ।
ਜਿਹੜੇ ਪੋਲਿਊਸ਼ਨ ਦੇ ਚਲਾਨ ਵੀ ਕੱਟੇ ਜਾਣ ਅੱਜ ਕੱਲ ਪੁਲਿਸ ਜੋ ਹੈ ਚਲਾਨ ਵੀ ਨੀ ਜਾ। ਕਟਦੀ ਪੋਲਊਸ਼ਨਸ ਦਾ। ਉਹ ਸਿਰਫ਼ ਹੈਲਮੇਟ ਦਾ ਹੀ ਸੀਮਿਤ ਰਹਿ ਚੁੱਕਿਆ ਹੈਲਮੇਟ ਔਰ ਟ੍ਰਿਪਲਿੰਗ ਦਾ ਈ ਚਲਾਨ ਹੁੰਦਾ।
ਹ
ਅੱਛਾ ਵੱਡੇ ਸ਼ਹਿਰਾਂ ਵਿੱਚ। ਪੋਲਿਊਸ਼ਨ ਦਾ ਬਹੁਤ ਘੱਟ ਹੁੰਦਾ ਹੈ ਪੋਲਿਊਸ਼ਨ ਦਾ ਵੀ ਹੋਣਾ ਚਾਹੀਦਾ। ਦੀ ਵੈਸੇ ਨਾਲ। ਚਲੋ ਠੀਕ ਹੈ ਹਾਂਜੀ।